ਜੀ ਸਾ ਸ੍ਰੀ ਕਾਲ ਜੀ, ਹੋਰ ਕਿਵੇਂ ਓ ਜੀ?
ਹਾਂਜੀ, ਵਦੀਆ, ਤੁਸੀਂ ਸੁਣਾਓ ਅਪਣੀ?
ਹਾਂਜੀ, ਵਦੀਆ-ਵਦੀਆ, ਹੋਰ ਬੱਚੇ, ਪਰਿਵਾਰ ਕਿੱਦਾਂ ਐ?
ਹਾਂਜੀ, ਠੀਕ ਠਾਕ ਸਬ, ਹੋਰ ਤੁਸੀਂ ਸੁਣਾਓ ਅਪਣੀ ਫੈਮਿਲੀ ਬਾਰੇ?
ਹਾਂਜੀ, ਹਾਂਜੀ, ਸਾਰੇ ਵਦੀਆ, ਤੁਸੀਂ ਫ੍ਰੀ ਹੋ ਹੁਣ?
ਹਾਂਜੀ-ਹਾਂਜੀ
ਠੀਕ ਐ, ਠੀਕੈ।
ਹਾਂਜੀ, ਵਦੀਆ-ਵਦੀਆ, ਸਬ ਰਾਜੀ-ਵਾਜੀ।
ਓਕੇ-ਓਕੇ।
ਡਿਸਕਸ਼ਨ
ਅ ਹਾਂਜੀ-ਹਾਂਜੀ, ਮੈਂ ਉਈ ਪੁੱਛ ਰੀ ਸੀਗੀ ਕਿ ਅਪਣੇ ਅ ਕਲਚਰ ਲੋ ਕ ਗੀਤ ਵਗੈਰਾ ਇਹ ਜਿੱਦਾਂ ਅਪਣੀ ਸ਼ਾਦੀ, ਵਿਆਹਾਂ ਦੇ ਵਿੱਚ ਹੈਨਾ ਹਾਂਜੀ, ਹਾਂਜੀ, ਹਾਂਜੀ, ਵਿਰਾਸਤ
ਠੀਕ ਐ, ਦੱਸੋ ਤੁਸੀਂ ਕੁਛ ਪੁਆਇੰਟ ਪੈਲਾਂ ਸ਼ੇਅਰ ਕਰੋ।
ਮੈਂ, ਹਾਂਜੀ ਮੈਂ ਉਈ ਸੋਚ ਰੀ ਸੀ ਮੈਨੂੰ ਤਾਂ ਇੰਨੀ ਮਤਲਬ ਨੌਲੇਜ ਨੀ ਐ, ਇਸ ਲਈ ਮੈਂ ਤੁਆਨੂੰ ਕੋੱਲ ਕੀਤੀ ਐ ਕਿ ਚਲੋ ਤੁਆਡੇ ਤੋਂ ਪੁੱਛ ਲਵਾਂ ਹੈਨਾ ਥੋੜਾ ਬੌਤਾ ਥੋੜਾ ਬੌਤਾ ਤਾਂ ਚਲੋ ਜਿਵੇਂ ਮੈਨੂੰ ਪਤਾ ਐ ਕਿ ਵੀ ਅਪਣੇ ਵਿਆਹਾਂ ਦੇ ਵਿੱਚ ਸਿੱਠਣੀਆਂ, ਘੋੜੀ ਆ ਹੈਨਾ ਐ ਸੁਹਾਗ ਏਦਾਂ ਮਤਲਬ ਗੀਤ ਗਾਏ ਜਾਂਦੇ ਨੇ ਐਨਾ, ਲੋਕ ਗੀਤ ਤੇ ਰਸਮਾਂ ਰਿਵਾਜ ਹੁੰਦੇ ਨੇ ਜਿੱਦਾਂ ਅ ਭੈਣ ਸਿਹਰਾ ਬਣਦੀ ਐ ਨਾ ਵਿਆਹ ਵੇਲੇ ਤੇ ਸਾਲੀਆਂ ਮਤਲਬ ਅਹ ਗੇਟ ਰੋਕਦੀਆਂ ਨੇ ਨਾਕਾਂ ਲਾਉਂਦੀਆਂ ਨੇ ਸਾਲੀਆਂ ਦਾ ਨਾਕਾ ਹੁੰਦਾ ਜਿੱਦਾਂ ਬੋਲ ਦਿੰਦੇ ਨੇ ਅੱਜ ਕੱਲ ਤੇ ਬਾਕੀ ਕਿ ਮੈਨੂੰ ਕੁਛ ਵੀ ਆਪਣੇ ਪੰਜਾਬ ਦਾ ਜੋ ਕਲਚਰ ਹੈ ਕਿ ਪਹਿਲਾਂ ਜਿੱਦਾਂ ਕਲਚਰ ਸੀਗਾ ਕਿ ਪਹਿਲਾਂ ਲੇਡੀਜ਼ ਸੀਗੀਆਂ ਵੀ ਘੱਗਰਾ ਤੇ ਕੁੜਤੀ ਪਾਉਦੀਆਂ ਸੀ ਹਨਾ ਹੁਣ ਕੀ ਇਹ ਸਲਵਾਰ ਸੂਟ ਹੋ ਗਿਆ ਹਨਾ ਆਪਣੇ ਪੰਜਾਬੀਆਂ ਦਾ ਜਿਹੜਾ ਮੁੱਖ ਪਹਿਰਾਵਾ ਅਤੇ ਜੈਂਟਸ ਦਾ ਪਹਿਲਾਂ ਹੁੰਦਾ ਸੀਗਾ ਕਿ ਕੁੜਤਾ ਪਜਾਮਾ ਪਾ ਲੈਂਦੇ ਸੀ ਹਨਾ ਜੁੱਤੀ ਤੇ ਹੁਣ ਆਪਣੇ ਮਤਲਬ ਮਿਕਸ ਜਿ ਹੀ ਚੱਲ ਪਿਆ ਹੈ ਕਿ ਕੁੜਤਾ ਪਜਾਮਾ ਜੀਨਸ ਵਿੱਚ ਹੀ ਸਾਰਾ ਕੁਛ ਹਨਾ
ਹਾਂਜੀ
ਚਾਦਰਰੀ ਤੇ ਬਸ ਮੈਂ ਥੋੜ੍ਹਾ ਜਿਹਾ ਇਹਹੀ ਥੋੜ੍ਹਾ ਜਿਹਾ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦੀ ਸੀਗੀ ਕਿ ਮੈਂ ਥੋੜ੍ਹਾ ਜਿੱਦਾਂ ਕਨਫਿਊਜ ਹਾਂ ਕੀ ਤੁਸੀਂ ਮੈਨੂੰ ਥੋੜ੍ਹਾ ਐਕਸਪਲੇਨ ਕਰਦੋ ਹਨਾ
ਹਾਂਜੀ ਹਾਂਜੀ ਜ਼ਰੂਰ ਅਹ ਦੇਖੋ ਅਹ ਜੇ ਗੱਲ ਕੀਤੀ ਜਾਏ ਨਾ ਪੰਜਾਬੀ ਸੱਭਿਆਚਾਰ ਦੀ ਕ ਦੀ ਸਾਡੇ ਦੀ ਤੇ ਬੜਾ ਅਮੀਰ ਵਿਰਸਾ ਵਾ ਸਾਡਾ ਅਹ ਕੱਪੜੇ ਲੱਤੇ ਤੋਂ ਲੈ ਕੇ ਵਿਆਵਾਂ ਸ਼ਾਦੀ ਆਂ ਦੀਆਂ ਘੋੜੀਆਂ ਸੁਹਾਗ ਔਰ ਈਵਨ ਸਾਡੀਆਂ ਜਿਹੜੀਆਂ ਦਾਦੀਆਂ ਪੜਦਾਦੀਆਂ ਉਹਨਾਂ ਦੀ ਸੁਣੀਆਂ ਵੁਜ਼ਾਰਤਾਂ ਕਹਾਵਤਾਂ ਉਹ ਅਜੇ ਤੱਕ ਵੀ ਸਾਨੂੰ ਯਾਦ ਹੁਣ ਦੇ ਬੱਚਿਆਂ ਕੋਲ ਟਾਈਮ ਨਹੀਂ ਹੈ ਕਿ ਅਸੀਂ ਬਹਿ ਕੇ ਕਿ ਆਪਣੇ ਦਾਦੀਆਂ ਕੋਲੋਂ ਹਨਾ ਕਿਸੇ ਕੋਲ ਟਾਈਮ ਨੀ ਹੈ ਸਾਰੇ ਬਿਜ਼ੀ ਨੇ ਆਪਣੀ ਲਾਈਫ ਵਿੱਚ ਫੋਨ ਦੇ ਵਿੱਚ ਬਿਜ਼ੀ ਹੈ ਠੀਕ ਹੈ ਜਾਂ ਅਸੀਂ ਆਪਣੇ ਕੰਮ ਦੇ ਵਿੱਚ ਇੰਨੇ ਰੁੱਝੇ ਆ ਕਿ ਆਪਾਂ ਟਾਈਮ ਨੀ ਕੱਢਦੇ ਕਿ ਆਪਣੀ ਦਾਦੀਆਂ ਕੋਲ ਘੜੀ ਬਈਏ ਆਪਣੀ ਪੜਦਾਦੀਆਂ ਕੋਲ ਘੜੀ ਬਈਏ ਉਹਨਾਂ ਕੋਲ ਕਹਾਵਤਾਂ ਕਹਾਣੀਆਂ ਸੁਣੀਆਂ ਜਿਹੜੀਆਂ ਅਸੀਂ ਸੁਣੀਆਂ ਵਾ ਸਪੈਸ਼ਲੀ ਅਤੇ ਕਲਚਰ ਟਾਈਮ ਟੂ ਟਾਈਮ ਚਲੋ ਚੇਂਜਿਸ ਤਾਂ ਆਉਣੇ ਹੀ ਹੈ ਇਹ ਨਹੀਂ ਹੈ ਕਿ ਚੇਂਜ ਨਹੀਂ ਆਣੇ ਸਮਾਜ ਦੇ ਵਿੱਚ ਤਬਦੀਲੀ ਆਣੀ ਜ਼ਰੂਰੀ ਹੈ ਤਦ ਹੀ ਵਿਕਾਸ ਹੁੰਦਾ ਵਾ ਪਰ ਜਿਹੜਾ ਪ੍ਰਾਚੀਨ ਇਤਿਹਾਸ ਵਾ ਸਾਡਾ ਪਰ ਚੀਨ ਸੱਭਿਅਤਾ ਹੈ ਸਾਡੀ ਉਹਨੂੰ ਨਹੀਂ ਭੁੱਲ ਜਾਣਾ ਚਾਹੀਦਾ
ਹਮ ਮਤਲਬ ਉਹੀ ਹੋ ਗਿਆ ਨਾ ਕਿ ਜੜ੍ਹਾਂ ਨਾਲ ਹਮੇਸ਼ਾ ਜੁੜੇ ਰਹਿਣਾ ਚਾਹੀਦਾ ਹਨਾ
ਚਾਹੀਦਾ ਜਿਵੇਂ ਸਪੈਸ਼ਲੀ ਹੁਣ ਤੁਸੀਂ ਵੇਖੋਗੇ ਸਾਡੇ ਮੁੰਡੇ ਕੁੜਤਾ ਪਜਾਮਾ ਤੇ ਪਾ ਲੈਂਦੇ ਨੇ ਟੋਰ ਦੇ ਨਾਲ ਪਰ ਤੁਸੀਂ ਵੇਖੋਗੇ ਚਾਦਰਾਂ ਨਹੀਂੀ ਬਣਦੇ ਵੇਖਿਓ ਕਿਤੇ ਚਾਦਰਾ ਜਿਹੜਾ ਸੀ ਨਾ ਸਾਡਾ ਚਾਦਰਰਾ ਬੰਨਣਾ ਜਿਹੜਾ ਸਾਡੀ ਤੇ ਤੁਰਲੇ ਵਾਲੀ ਪੱਗ ਜਿਹੜੀ ਹੁੰਦੀਗੀ ਉਹ ਸਾਡੀ ਸਪੈਸ਼ਲਿਟੀ ਹੁੰਦੀ ਸੀ ਪੰਜਾਬੀਆਂ ਦੀ ਕਿ ਜਦੋਂ ਵੀ ਇਹਨਾਂ ਨੇ ਕਿਤੇੇ ਮੇਲੇ ਤੇ ਵਿਆਹ ਤੇ ਸ਼ਾਦੀ ਤੇ ਜਾਣਾ ਚਾਦਰਰਾਾਂ ਚਾ ਪਾ ਕੇ ਨਾਲ ਤੁਰਲੇ ਵਾਲੀ ਪੱਗ ਬਣਦੇ ਹੁੰਦੇ ਸੀ ਹੁਣ ਨੀ ਹੈਗੀ ਉਹ ਹੁਣ ਉਹ ਨੀ ਹੈਗਾ ਕਲਚਰ ਕੁੜ ਤਾ ਪਜਾਮਾ ਪਾ ਲੈਣਗੇ ਚਾਦਰਰਾਾਂ ਨੀ ਹੈਗਾ ਤੇ ਨਾ ਹੀ ਤੁਰਲੇ ਵਾਲੀ ਪਾੱਗਵਾਂ
ਨੋਕ ਵਾਲੀ ਜੁੱਤੀ ਹਨਾ ਮਸ਼ਹੂਰ ਸੀ
ਬਸੀ
ਤੇ ਨਾਲ ਇੱਕ ਉਹ ਜਿਹਨੂੰ ਕਿ ਡਾਂਗ ਹੁੰਦੀ ਗੰਡਾਸਾ ਟਾਈਪ ਆਪ ਨਾ ਬੋਲ ਦਿੰਦੇ ਨੇ ਕਿ ਹਾਂ ਛਵੀਆਂ ਉਹ ਜਿੱਦਾਂ ਆਪਣੇ ਅ ਜਿੱਦਾਂ ਹੁਣ ਫਿਲਮਾਂ ਦੇ ਵਿੱਚ ਕਲਚਰ ਦਿਖਾਇਆ ਜਾਂਦਾ ਹੈ ਆਪਣਾ ਹਨਾ ਪਹਿਲਾਂ ਮਤਲਬ ਪਹਿਲਾਂ ਲੋਕ ਰਹਿੰਦੇ ਹੀ ਇੱਦਾਂ ਸੀਗੇ ਕਿ ਹੁਣ ਵੀ ਜਦੋਂ ਕਿਤੇ ਆਪਾਂ ਕਿਸੇ ਬਜ਼ੁਰਗ ਨੂੰ ਦੇਖੀਏ ਹਨਾ ਆਪਣੇ ਘਰਾਂ ਦੇ ਵਿੱਚ ਆਪਣੇ ਆਸ ਪਾਸ ਪੜੋਸ ਦੇ ਵਿੱਚ ਹੈਨਾ ਕੋਈ ਬਜ਼ੁਰਗ ਹੋਵੇ ਉਹ ਅੱਜ ਵੀ ਚਾਦਰ ਲਾਉਂਦੇ ਨੇ।
ਹਾਂਜੀ ਅਜੇ ਵੀ ਲਗਾਉਂਦੇ ਨੇ ਅ ਕਲਚਰ। ਦਿਖਾਉਣ ਦੇ ਲਈ ਰਹਿ ਗਿਆ ਵਾ ਅਹ ਰਿਐਲਟੀ ਵਿੱਚ ਨਹੀਂ ਰਹਿ ਗਿਆ।
ਹਮ ਹਮ ਹਮ ਹਮ
ਰਿਐਲਿਟੀ ਵਿੱਚ ਤੁਹਾਨੂੰ ਟਵੰਟੀ ਪਰਸੈਂਟ ਵੀ ਬੰਦੇ ਇਹੋ ਜਹੇ ਨਹੀਂ ਮਿਲਣਗੇ ਪੰਜਾਬ ਵਿੱਚ ਜਿਹੜੇ। ਆਪਣੇ ਕਲਚਰ ਨੂੰ ਫੋਲੋ ਕਰਦੇ ਨੇ ਅੱਜ ਵੀ ਠੀਕ ਹੈ। ਅਸਲ ਵਿੱਚ ਸਿਰਫ ਦਿਖਾਵੇ ਲਈ ਦੁਨੀਆਂ ਰਹਿ ਗਈ ਹੈ ਟੀਵੀ ਦੇ ਉੱਤੇ ਮੂਵੀਜ਼ ਦੇ ਉੱਤੇ ਅਹ। ਜਾਨ ਨਾਟਕ ਮੰਡਲੀ ਦੇ ਰਾਹੀਂ ਸਾਨੂੰ ਪਤਾ ਲੱਗਦਾ ਹੈ ਅਸੀਂ ਰਿ ਐਲਟੀ ਚ ਨਹੀਂ ਹੁਣ ਸਾਡੇ ਕੋਲੋਂ ਉਹ ਸਾਰੀਆਂ ਚੀਜ਼ਾਂ ਹੀ ਸਾਂਭ ਕੇ ਰੱਖੀਆਂ।
ਪੁਰਾਣੇ ਸਮਿਆਂ ਦੇ ਵਿੱਚ ਸਾਡੇ ਜਿਹੜੇ ਚਰਖੇ ਹੁੰਦੇ ਸੀ ਦਾਦੀਆਂ ਸਾਡੇ। ਮੈਂ ਖੁਦ ਮੈਨੂੰ ਯਾਦ ਏ। ਮੈਂ ਕਿਤੇ ਗਈ ਸੀ ਵਿਜ਼ੀਟ ਕੀਤਾ ਸੀ ਮੇਰੀ ਮੰਮਾ ਦੇ ਮਾਮੀ ਸੀ। ਠੀਕ ਹੈ ਉਹਨਾਂ ਨੇ। ਘਰੇ ਚੜਖਾ ਰੱਖਿਆ ਸੀ ਮੈਂ ਛੋਟੀ ਜਿਹੀ ਸੀ ਆਈ ਥਿੰਕ ਮੈਂ ਸੱਤ ਕੁ ਸਾਲ ਦੀ ਹੋਵਾਂਗੀ ਪਰ ਮੇਰੀ ਥੋੜੀ ਕਰੋਸਟੀ। ਜਿਦੀ ਆਦਤ ਹੁੰਦੀ ਕਿ ਵੀ ਚੀਜ਼ਾਂ ਜਾਣਨ ਦੀ ਤੇ ਮੇਰੇ ਲਾਗੇ ਬਹਿ ਕੇ ਉਹਨਾਂ ਦੇ ਵੇਖ। ਦੇਖੀ ਗਈ ਕਿ ਉਹ ਕਿੱਦਾਂ ਕੱਟਦੇ ਨੇ ਫੇਰ ਮੈਂ ਪੁੱਛਦੀ ਰਹੀ ਉਹਨਾਂ ਨੂੰ ਛੋਟੀ ਜਿਹੀ ਹੁੰਦੀ। ਕਿ ਮੰਮੀ ਇਹਨਾਂ ਨੂੰ ਕਿੱਦਾਂ ਕੱਤਦੇ ਨੇ ਕੀ ਹੁੰਦਾ ਵਾ ਇਹਨੂੰ ਕੀ ਬੋਲਦੇ ਨੇ। ਉਹ ਇੰਨਾ ਸੋਹਣਾ ਲੱਗਦਾ ਸੀ ਨਾ ਤੇ ਹੁਣ। ਦੇਖੋ ਕਿਸੇ ਦੇ ਘਰੇ ਚਰਖਾ ਹੈ ਹੀ ਨਹੀਂ ਠੀਕ ਹੈ ਉਹ। ਪੁਰਾਣੇ ਸਮੇਂ ਦੇ ਵਿੱਚ ਸਾਡੇ ਕੋਲ ਚਰਖੇ ਹੁੰਦੇ ਸੀ ਸਾਡੀਆਂ ਬੁੜੀਆਂ ਜਿਹੜੀਆਂ ਸੀ ਚਾਦਰਾਂ ਕਡਦੀਆਂ ਹੁੰਦੀਆਂ। ਫੁਲਕਾਰੀਆਂ ਕੱਢਦੀਆਂ ਹੁੰਦੀਆਂ ਸੀ।
ਹਾਂਜੀ।
ਉਹ ਕਲਚਰ ਸਾਡੇ ਕੋਲ ਹੈਨੀ ਆ ਫੇਰ ਵੇਖੋ ਤੀਆਂ ਲੱਗਦੀਆਂ ਹੁੰਦੀਆਂ ਸੀ। ਹੁਣ ਤੇ ਹੁਣ ਵੀ ਤੀਆਂ ਲਾਉਂਦੀ ਆ ਅਸਰ। ਕਾਰ ਲਗਾ ਰਹੀ ਐਫਟ ਕਰਕੇ ਜਾਂ ਪਿੰਡਾਂ ਚ ਸਰਪੰਚ ਲਵਾ ਰਹੇ ਨੇ ਐਫਟ ਕਰਕੇ ਪਰ। ਉਹ ਤੀ ਓਦਾਂ ਨਹੀਂ ਲੱਗਦੀਆਂ ਤੀਆਂ ਜਿੱਦਾਂ ਪਹਿਲਾਂ ਲੱਗਦੀਆਂ ਸੀ ਪਹਿਲੇ ਆਪਣੇ। ਆਪ ਲੋਕ ਜਾਂਦੇ ਹੁੰਦੇ ਸੀ ਕੁੜੀਆਂ ਇਕੱਠੀਆਂ ਹੋ ਕੇ ਗਾਣੇ ਬੋਲਦੀਆਂ ਸੀ। ਛੋਟੇ ਛੋਟੀਆਂ ਕੁੜੀਆਂ ਨੂੰ ਹੱਥ ਫੜ ਕੇ ਲੈ ਜਾਣਾ ਉੱਥੇ ਕਿੰਨਾ ਕਿੰਨਾ ਟਾਈਮ ਉਹਨਾ ਨੇ ਲੱਗੀਆਂ ਰਹਿਣਾ। ਗਿੱਧਾ ਪਾਉਣਾ ਨੱਚਣਾ ਗਾਉਣਾ ਮਸਤ।
ਉਦੋਂ ਇਹ ਵੀ ਦੇਖਲਓ ਕਿ ਅਹ ਅਹ ਮਤਲਬ ਪੇਕਿਆਂ ਨੂੰ ਜਾਂਦੀਆਂ ਸੀ ਕੁੜੀਆਂ ਹਨਾ। ਹਰ ਘਰ ਦੇ ਵਿੱਚ ਮਤਲਬ ਕੁੜੀਆਂ ਹੁੰਦੀਆਂ ਸੀ ਨਾ ਆਪਦੇ। ਪਿੰਡਾਂ ਨੂੰ ਜਾਂਦੀਆਂ ਸੀਗੀਆਂ ਕਿ ਆਪਣੇ ਮਾਂ। ਪਿਓ ਨਾਲ ਆਪਣੇ ਵੀ ਸਾੌਣ ਹੁੰਦਾ ਹੀ ਇੱਕ ਸੌਣ ਦੀਆਂ ਤੀਆਂ ਹੁੰਦੀਆਂ ਸੀਗੀਆਂ। ਕਿ ਧੀਆਂ ਦਾ ਹੀ ਤਿਉਹਾਰ ਹੁੰਦਾ ਸੀ ਇਹ ਧੀਆਂ ਆਪਣੇ ਘਰਾਂ ਨੂੰ ਜਾਂਦੀਆਂ ਸੀ ਉੱਥੇ। ਟਾਈਮ ਸਪੈਂਡ ਕਰਕੇ ਆਉਂਦੀਆਂ ਸੀ ਫੇਰ ਆਪਣੀਆਂ ਜਿਹੜੀਆਂ ਵਿਛੜ ਜਾਂਦੀਆਂ ਉਹਨਾਂ ਦੀਆਂ। ਸਹੇਲੀਆਂ ਉਹਨਾਂ ਨੂੰ ਮਿਲਦੀਆਂ ਸੀ ਹੈਨਾ ਤੇ ਹੁਣ ਦੇਖਲੋ ਹੁਣ ਕਿਸੇ। ਕੋਲੇ ਟਾਈਮ ਹੀ ਨੀ ਹੈਗਾ ਹੁਣ ਕੋਈ ਜਾਂਦਾ ਹੀ ਨੀ। ਤਾਂ ਉਹ ਰਿਵਾਜ਼ ਹੀ ਨਹੀਂ ਰਹਿ ਗਿਆ ਪਹਿਲਾਂ ਕਹਿੰਦੇ ਸੀਗੇ ਸੋਣ ਦੇ ਵਿੱਚ ਜਿਹੜੀ ਅਹ ਨੂੰਹ ਆ। ਸੱਸ ਦੇ ਮੱਥੇ ਨੀ ਲਗਦੀ ਤੇ ਸੱਸ ਨੂੰਹ ਦੇ ਮੱਥੇ ਨੀ ਲਗਦੀ ਹੈ। ਪਹਿਲਾਂ ਏਦਾਂ ਕਹਿ ਦਿੰਦੇ ਸੀ ਹੁਣ ਤਾਂ ਕੋਈ ਰਿਵਾਜ਼ ਹੀ ਨਹੀਂ ਰਹਿ ਗਏ ਨੇ।
ਹਮ ਮਤਲਬ ਅਸੀਂ ਆਪਣੀਆਂ ਚੀਜ਼ਾਂ ਨੂੰ ਭੁੱਲਦੇ ਜਾ ਰਹੇ ਹਾਂ ਨਾ। ਆਪਣੀਆਂ ਰਵਾਇਤਾਂ ਨੂੰ ਰਿਵਾਜਾਂ ਨੂੰ ਅਹ ਜਿਹੜੇ ਸਾਨੂੰ। ਅਹ ਸੁਣਾਈਆਂ ਗਈਆਂ ਸੀ ਕਹਾਵਤਾਂ ਉਹਨਾਂ ਚੀਜ਼ਾਂ ਨੂੰ ਹੁਣ ਵੇਖੋ ਸਾਨੂੰ। ਸਾਡੇ ਬੱਚਿਆਂ ਨੂੰ ਅਗਲੀ ਪੀੜ੍ਹੀ ਨੂੰ ਕਿਸੇ ਨੂੰ ਪਤਾ ਹੀ ਨਹੀਂ ਹੈ ਬੁਝਾਰਤਾਂ ਕੀ ਹੁੰਦੀਆਂ ਸੀ। ਸਾਡੀਆਂ ਦਾਦੀਆਂ ਨੇ ਕਿੰਨੀਆਂ ਬੁਝਾਰਤਾਂ ਸਾਨੂੰ ਸੁਣਾਈਆਂ ਨੇ ਸਾਨੂੰ ਯਾਦ ਵਾ। ਕਿੰਨੀਆਂ ਕਹਾਣੀਆਂ ਅਸੀਂ ਉਹਨਾਂ ਦੇ ਬਹਿ ਬਹਿ ਕੇ ਲਾਗੇ ਮੰਜਿਆਂ ਤੇ ਸੁਣਿਆ ਵਾ।
ਹੂੰ ਹੂੰ ਹੂੰ ਹੂੰ ਤੇ ਉਹ ਦੇਖਲੋ ਕਿ ਹਾਂਜੀ। ਉਦੋਂ ਉਦੋਂ ਦਾ ਵੀ ਟਾਈਮ ਸੀਗਾ ਕਿ ਹੈਨਾ ਅਹ ਏਦਾਂ ਹੀ ਲੋਕਾਂ ਨੇ। ਬੈਠੇ ਰਹਿਣਾ ਸੁਣਦੇ ਰਹਿਣਾ ਬਾਤਾਂ ਹਨਾ। ਜਾਂ ਜਿੰਨੇ ਵੀ ਮਤਲਬ ਫੈਮਿਲੀ-ਫੈਮਿਲੀ ਦੇ ਵਿੱਚ ਬੱਚੇ ਹੁੰਦੇ ਸੀ, ਉਹਨਾਂ ਨੇ ਸਾਰਿਆਂ ਨੇ ਆਪਣੇ ਦਾਦੀ ਦੇ ਜਾਂ ਦਾਦੇ ਦੇ ਨਜ਼ਦੀਕ ਬੈਠ ਜਾਣਾ। ਕਿ ਸਾਨੂੰ ਤਾਂ ਬਾਤਾਂ ਸੁਣਾਓ, ਹਨਾ ਤੇ ਹੁਣ ਅੱਜ ਕੱਲ੍ਹ, ਕੋਈ ਸੁਣਦਾ ਹੀ ਨਹੀ ਹੈ ਨਾ ਕਿਸੇ ਨੂੰ ਯਾਦ ਨਹੀਂ ਹੁਣ ਆਪਣੇ ਵਰਗਿਆਂ ਨੂੰ ਵੀ ਨੀ ਯਾਦ ਹੈਗੀਆਂ ਵੀ। ਮਤਲਬ ਆਪਾਂ ਕਹਿ ਦਈਏ, ਕਿ ਆਪਣੇ ਅਰਗਿਆਂ ਨੂੰ ਵੀ ਨੀ ਯਾਦ ਹੈਗੀਆਂ ਉਹ
ਹਾਂ ਵੀ ਆਪਾਂ ਸ਼ੇਰ, ਸ਼ੇਅਰ ਕਰ ਸਕੀਏ ਅਸੀਂ ਖੁਦ ਆਪ ਏਦਾਂ ਦੇ ਹੋ ਚੁੱਕੇ ਹਾਂ ਕਿ, ਸਾਨੂੰ ਆਪ ਪੁਰਾਣੀਆਂ ਚੀਜ਼ਾਂ। ਭੁੱਲ ਚੁੱਕੀਆਂ ਨੇ,
ਹਾਂਜੀ, ਹਾਂਜੀ, ਤੇ ਹੁਣ ਦੇਖਲੋ, ਆਪਣੇ ਭੰਗੜਾ ਗਿੱਧਾ ਛ ਅਹ ਜਿਹੜਾ ਝੂਮਰ ਇਹ ਆਪਣਾ ਕਲਚਰ ਸੀ ਹਨਾ। ਹੁਣ ਤਾਂ ਬਸ ਦੋ ਹੀ, ਮਤਲਬ, ਮਤਲਬ ਗਿੱਧਾ ਕੋਈ ਕਰਦਾ ਹੀ ਨਹੀਂ, ਹੁਣ ਤਾਂ ਡੀਜ਼ੇ ਲਾ ਲੈਂਦੇ ਨੇ ਮੋਸਟਲੀ
ਹੂੰ, ਚਲੋ ਗਿੱਧਾ ਅਜੇ ਵੀ ਜਿੰਦਾ ਵਾ ਪਰ ਮੋਸਟਲੀ ਜਿਹੜੀਆਂ ਪੁਰਾਣੀਆਂ ਚੀਜ਼ਾਂ ਵਾ ਉਹ ਭੁੱਲ ਚੁੱਕੇ ਐ, ਜਿਵੇਂ ਕਿ ਜਿਹੜੀਆਂ ਆਪਾਂ ਅ ਜਿਹੜੀਆਂ ਅਸਲ ਵਿੱਚ ਸਾਡੇ ਕੋਲ ਹੁੰਦੀਆਂ ਸੀ, ਜਿਵੇਂ ਜਿਹੜਾ ਗੈਟਅਪ ਹੁੰਦਾ ਸੀ, ਸਾਡੇ ਕੱਪੜੇ ਸੀ ਸਾਡੇ ਠੀਕ ਹੈ, ਗਿੱਧੇ ਦੀਆਂ ਕੁੜੀਆਂ ਦੇ ਨੋਰਮਲ ਕੱਪੜੇ ਹੁੰਦੇ ਸੀ, ਜਿਹੜੇ ਉਹ ਸਾਡੇ ਕੋਲ ਹੈਨੀ ਆ, ਸਾਡੇ ਕੋਲ ਜਿਹੜੇ ਜਿਹੜੇ ਉਹ ਸੰਦ ਹੁੰਦੇ ਸੀ। ਸਾਾਰੀ ਨੂੰ ਬੋਲਦੇ ਹਾਂ, ਆਪਾਂ ਨੱਚਣ ਦੇ ਲਈ ਠੀਕ ਹੈ ਉਹ ਵੇਖੋ ਤੁਸੀਂ ਦੱਬਦੇ ਨੀ ਉਹ ਕਿਸੇ ਕੋਲ ਸਾਡੀ ਤੁੰਬੀ-ਤੂੰਬੀ ਬੜੀ ਫੇਮਸ ਸੀ, ਸਾਡੇ ਪੰਜਾਬ ਦੀ ਠੀਕ ਜਿਹਨੂੰ ਤੂੰਬਾ ਵੀ ਕਹਿ ਦਿੰਦੇ ਤੂੰਬੀ ਵੀ ਕਹਿ ਦਿੰਦੇ ਆ ਜੰਮਲੇ ਜੱਟ ਦੀ, ਉਹ ਤੂੰਬੀ ਵੀ ਨੀ ਲੱਭਦੀ ਅੱਜ ਕੱਲ੍ਹ ਕਿਤੇ
ਹੂੰ, ਮੈਨੂੰ ਇਹ ਯਾਦ ਹੈ, ਕਿ ਜਦੋਂ ਸਾਡੇ ਹੁਣ ਅਹ ਪਿੰਡ ਦੇ ਵਿੱਚ ਅਹ ਮਤਲਬ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸੀ, ਛੋਟੀਆਂ ਹੁੰਦੀਆਂ ਸੀ। ਤਾਂ ਸਾਡੇ ਉੱਥੋਂ ਇੱਕ ਪਿੰਡਾਂ ਦੇ ਵਿੱਚ ਸ਼ਾਮਲਾਟ ਹੁੰਦੀ ਹੈ, ਨਾ ਕਿ ਖਾਲੀ ਮਤਲਬ ਮਤਲਬ ਪੰਚਾਇਤ ਦੀ ਜ਼ਮੀਨ ਪਈ ਹੁੰਦੀ ਸੀ, ਸਰਕਾਰੀ ਜ਼ਮੀਨ ਖਾਲੀ ਤਾਂ ਉੱਥੇ ਸਾਨੂੰ ਯਾਦ ਹੈ, ਕਿ ਮੇਰੀਆਂ ਜਿਹੜੀਆਂ ਅ ਮਤਲਬ ਚਾਚੇ ਤਾਇਆਂ ਦੀਆਂ ਵੱਡੀਆਂ। ਕੁੜੀਆਂ ਸੀ, ਜਿਹੜੀਆਂ ਵਿਆਹੀਆਂ ਜਾਂਦੀਆਂ ਸੀ ਨਾ। ਤੇ ਉਹ ਆਦੀਆਂ ਹੁੰਦੀਆਂ ਸੀਗੀਆਂ, ਤੇ ਉਹ ਸਾਨੂੰ ਲੈ ਕੇ ਜਾਂਦੀ ਹੁੰਦੀਆਂ ਸੀਗੀ ਚਲੋ ਤੀਆਂ ਲਾਈ ਉੱਥੇ ਸਾਡੇ ਇੱਕ ਕਿੱਕਰ ਜੀ ਹੁੰਦੀ ਸੀ ਹਨਾ, ਤੇ ਉਹਦੀ ਛਾਂ ਹੁੰਦੀ ਸੀ। ਉੱਥੇ ਛਾਂ ਜਾ ਕੇ ਸ਼ਾਮ ਨੂੰ ਤੀਆਂ ਲਾਉਣੀਆਂ। ਕਿ ਉਹ ਜੋ ਨਜ਼ਾਰਾ ਹੈ, ਉਹ ਅੱਜ ਮਿਲਦਾ ਹੀ ਨੀ ਪਿੰਡਾਂ ਦੇ ਵਿੱਚ ਵੀ
ਹੂੰ, ਔਰ ਅਜੇ ਅ ਇੰਨਾ ਟਾਈਮ ਨਹੀਂ ਹੋਇਆ। ਮੇਰੀ ਵੀ ਏਜ ਨੂੰ ਪਰ ਅੱਜ ਤੋਂ, ਰਿਟਰਨ ਮੈਂ ਪੰਦਰਾਂ ਸਾਲ ਪਹਿਲਾਂ ਚਲੇ ਜਾਵਾਂ ਤੇ ਮੈਨੂੰ ਯਾਦ, ਸਾਡੇ ਅੰਬ ਸੀ ਜਿਹਨੂੰ ਅਸੀਂ ਲੋਕੀ ਬਾਗ ਕਹਿੰਦੇ ਸੀ, ਕਈ ਲੋਕ ਵਹਲੀ ਕਹਿੰਦੇ ਬ ਸਾਡਾ ਅਸੀਂ ਬਾਗ ਹੀ ਬੋਲਦੇ ਸੀ ਕਿਉਂਕਿ ਉੱਥੇ ਪੇੜ ਕਾਫ਼ੀ ਜ਼ਿਆਦਾ ਸੀ। ਠੀਕ ਐ, ਉੱਥੇ ਕੀ ਸੀ, ਹੀ ਜਿੰਨੇ ਵੀ ਚਾਚੇ ਤਾਏ ਸਾਡੇ ਜਿੰਨੇ ਵੀ ਸ਼ਰੀਕਾ ਸੀ, ਉਹ ਸਭ ਦੇ ਸਭ ਉੱਥੇ ਮੰਜੀਆਂ ਲੈ ਜਾਣਗੀਆਂ ਜਿਉ ਸਵੇਰ ਤੋਂ ਦਸ ਵਜੇ ਵਿਹਲੇ ਹੋ ਕੇ ਕੰਮ ਕਰਕੇ ਲੋਕਾਂ ਨੇ ਘਰਾਂ ਦਾ ਸਾਰਾ ਦਿਨ ਉੱਥੇ ਗੱਪਾਂ ਮਾਰਨੀਆਂ ਅੰਬ ਡਿੱਗਣੇ ਅੰਬ ਚੁੱਪਣੇ
ਹਾਂਜੀ, ਹਾਂਜੀ,
ਔਰ ਉਹ ਇੰਨਾ ਵਧੀਆ ਮਾਹੌਲ ਸੀ ਕਿ ਇੱਕ ਜਾਣੀ ਨੇ ਜਾਣਾ, ਤੇ ਸਾਰਿਆਂ ਦੀ ਚਾਹ ਬਣਾ ਕੇ ਲੈ ਕੇ ਆਣੀ। ਠੀਕ ਹੈ ਜਿੰਨੇ ਵੀ ਚਾਚੇ ਇੱਕ ਜਿਹੜੀ ਵੀ ਚੱਲਦੀ ਨਾ ਉਹਨੂੰ ਸਾਰਿਆਂ ਨੇ ਸੁਣਾ, ਦੇ ਦੇ ਨਾ ਮੇਰੀ ਵੀ ਚਾਹ ਲੈ ਆਈ। ਤੇ ਮੇਰੇ ਲਈ ਵੀ ਪਾਣੀ ਲੈ ਆਈ ਪਾਣੀ ਦੀਆਂ ਬੋਤਲਾਂ ਲੈ ਆਈ ਮਤਲਬ ਇਏਦਾਂ ਦਾ ਮਾਹੌਲ ਸੀ ਕਿ ਮਾਹੌਲ ਅੱਛਾ ਸੀ ਖੁਸ਼ ਨਮਾ ਸੀ ਪਿਆਰ ਸੀ ਲੋਕਾਂ ਦੇ ਵਿੱਚ
ਜਿਹੜੇ ਅੱਜ ਕਹਿੰਦੇ ਆ ਕਿ ਜਿੰਨੇ ਘਰ ਖੁੱਲ੍ਹੇ ਹੋ ਗਏ ਨੇ ਓਨੇ ਜਿਹੜੇ ਆ
ਜੀ ਥੋੜੇ ਔ
ਜੀ ਥੋੜੇ ਹੋ ਗਏ ਨੇ ਐ, ਠੀਕ ਹੈ, ਪਹਿਲੇ ਜਿੰਨੇ ਘਰ ਨਿੱਕੇ ਸੀ, ਉਹਨੇ ਜਿਹੜੀਆਂ ਸੀ ਮੁਹੱਬਤਾਂ ਸੀ ਪਿਆਰ ਸੀ ਲੋਕ
ਹਾਂਜੀ ਉਹੀ ਕਹਿੰਦੇ ਹੁੰਦੇ ਨਾ, ਜਦੋਂ ਦੇ ਘਰ ਪੱਕੇ ਹੋਏ ਨੇ, ਉਦੋਂ ਦੇ ਲੋਕ ਕੱਚੇ ਹੋ ਗਏ ਨੇ, ਜਦੋਂ ਘਰ ਕੱਚੇ ਸੀ, ਉਦੋਂ ਲੋਕ ਪੱਕੇ
ਪੱਕੇ ਸੀ, ਸਹੀ ਗੱਲ ਏ, ਸਹੀ ਗੱਲ ਮੁਹੱਬਤ ਨੀ ਰਹਿ ਗਈ, ਪਿਆਰ ਨੀ ਰਹਿ ਗਿਆ, ਸਾਡਾ ਏ ਹੀ ਤੇ ਹੈ, ਇਤਬਾਰ ਨੀ ਰਹਿ ਗਿਆ, ਇੱਕ ਦੂਜੇ
ਹੁਣ ਕੋਈ ਬੈਠਦਾ ਹੀ ਨਹੀਂ ਐ, ਬਜ਼ੁਰਗ ਤਾਂ ਬਸ ਇਕੱਲੇ, ਆਪਣੇ ਇੱਕ ਕਮਰੇ ਜ ਵਿੱਚ ਪਾਏ ਹੁੰਦੇ ਨੇ।
ਹਮ ਬਜ਼ੁਰਗ ਲੱਭਦੇ ਵੀ ਨੀ, ਇਹ ਵੀ ਤੁਹਾਨੂੰ ਮੈਂ ਦੱਸਾਂ ਕਾਰਨ ਉਹਦਾ ਛੇੜੀ ਹੈ, ਕਿ ਸਾਡੀ ਜਿਹੜੀ ਅਹ ਖਾਣ ਪੀਣ ਐ, ਉਹ ਇੰਨਾ ਖ਼ਰਾਬ ਏ। ਤੇ ਸੱਠ ਤੋਂ ਵੱਧ ਟੱਪਣ ਵਾਲੇ ਹੀ, ਬਹੁਤ ਘੱਟ ਰਹਿ ਗਏ ਨੇ ਹੁਣ ਤੇ।
ਹਾਂਜੀ ਹਾਂਜੀ, ਪਹਿਲਾਂ ਦੇਖੀ ਦਾ ਸੀਗਾ ਕਿ ਕਿੰਨੇ ਬਜ਼ੁਰਗ ਹੁੰਦੇ ਸੀ, ਹੈਨਾ। ਹੁਣ ਤਾਂ ਬਜ਼ੁਰਗ ਵੀ ਨਹੀਂ ਹੈਗੇ, ਹੁਣ ਤਾਂ ਬੜੀ ਮਤਲਬ ਮੈਂ ਕਹਿੰਦੀ ਹਾਂ ਕਿ ਸੱਠ ਤੋਂ ਉੱਪਰ ਤਾਂ ਕੋਈ ਜਾਂਦਾ ਹੈ, ਹੂ।
ਤੁਹਾਨੂੰ ਬਹੁਤ ਘੱਟ ਏਜ ਦੇ ਮਿਲਣਗੇ, ਜਦਕਿ ਪਹਿਲੇ ਸਮਿਆਂ ਦੇ ਵਿੱਚ ਅਸੀਂ, ਜਦੋਂ ਵੀ ਆਪਾਂ ਛੋਟੇ ਸੀ, ਉਦੋਂ ਜ਼ਿਆਦਾਤਰ ਸਾਡੇ ਦਾਦੀ ਦਾਦਿਆਂ ਦੀ ਉਮਰਾਂ ਨੱਬੇ ਪਚਾਨਵੇਂ ਸੌ ਸਾਲ ਹੁੰਦੀ ਸੀ, ਨੋਰਮਲ। ਨੋਰਮਲ, ਹੁਣ ਜਿਹੜੀ ਹੈ ਹੁਣ ਉਹ ਭੀੜ ਜਿੰਨਾ ਬਦਲਾਵ ਆ ਗਿਆ ਹੈ, ਸਾਡੇ ਹੁਣ ਦੀ ਜਿਹੜੀ, ਹੁਣ ਲਾ ਕੇ ਚੱਲੋ ਕਿ ਹੁਣ ਸਿਕਸਟੀ ਅਬਵ ਲੱਭਦੇ ਨਹੀ, ਪਰ ਜਦੋਂ ਤੱਕ ਸ਼ਾਇਦ ਅਸੀ ਨੀ ਹੋਣਾ ਵਾ, ਮੈਨੂੰ ਲੱਗਦਾ ਉਹ ਫਿਫਟੀ ਅਬਵ ਨੀ ਲੱਭਣੇ, ਸਸਟੀ ਤੇ ਛੱਡੋ।
ਸਹੀ ਗੱਲ ਹੈ, ਸਹੀ ਗੱਲ ਹੈ
ਹਾਂ
ਹੂ ਚਲੋ, ਹਾਂਜੀ ਠੀਕ ਹੈ ਜੀ, ਸਤਿ ਸ਼੍ਰੀ ਅਕਾਲ, ਔਕੇ ਜੀ।